ਹੈਲੋ, ਹਾਂਜੀ- ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ ਜੀ, ਹਾਂਜੀ -ਵਧੀਆ, ਵਧੀਆ, ਵਧੀਆ
ਵਧੀਆ ਚਾਹੀਦਾ, ਵਧੀਆ ਚਾਇਦੈ
ਹਾਂ, ਬਸ ਮੈਂ ਤੁਹਾਡੇ ਹੁਣ ਮੈਂ ਇੱਕ ਡਿਸ਼ ਬਣਾਈ ਸੀ, ਉਹ ਪੁੱਛਣ ਆਈ ਓ ਉਹਨਾਂ ਨੂੰ ਮੈਂ ਖਵਾਈ ਸੀ ਨਾ, ਇੱਕ, ਦੋ, ਚਾਰ ਦਿਨ ਪਹਿਲਾਂ ਖਵਾਈ ਸੀ, ਉਹਨਾਂ ਨੂੰ ਮੈਂ
ਓ ਪੁੱਛਣਾ ਕਿ, ਕਿਹੋ ਜਿਹੀ ਬਣਦੀ ਏ? ਰੈਸਪੀ ਪੁੱਛਣ ਆਈ ਸੀ
ਕੀ ਬਣਾਇਆ ਸੀ ਐਂਟੀ?
ਮੈਂ ਨਾ ਇੱਕ, ਜਿਸਰ੍ਹਾਂ ਦਹੀਂ ਨੂੰ ਕੱਪੜ ਪਾ ਕੇ ਨਾ
ਅੱਛਾ
ਓਨੂੰ ਫਿਰ, ਉਹਦੀ ਕਢ ਕੇ, ਚੰਗੀ ਤਰ੍ਹਾਂ ਪਾਣੀ ਚੁ ਕੇ, ਓਨੂੰ ਕੱਢ ਕੇ ਤੇ, ਉਹਦੇ ਵਿੱਚ ਹੀ ਮੈਂ ਪਨੀਰ, ਕੱਦੂਕੱਸ ਕੀਤਾ ਸੀ।
ਅੱਛਾ
ਹਾਂ, ਫਿਰ ਓਦੇ ਮਸਾਲੇ ਪਾਏ ਜਾਂਦੇ ਹੋਰ ਥੋੜੇ ਮਸਾਲੇ, ਪਾ ਕੇ ਤੇ ਵਿੱਚ ਸੁੱਕਾ ਧਨੀਆ, ਕਸੂਰੀ ਮੇਥੀ, ਪਾ ਕੇ ਨਾ, ਓਨੂੰ ਫੇਰ ਬ੍ਰੈਡ ਚਾਰੋਂ ਪੀਸ ਕੱਟ ਕੇ, ਓਨਾਂ ਵਿੱਚ ਦੋਨਾਂ ਤਰਫ ਲਾ ਕੇ ਨਾ, ਫੇਰ ਓ ਬੱਚੇ ਜਿਹੜੇ ਕੋਰਨ ਫਰੋਲ ਨਹੀਂ ਖਾਂਦੇ? ਦੁਧ ਇਚ ਪਾ ਕੇ, ਫਿਰ ਓਦਾ ਚੂਰਾ ਬਿਲਕੁਲ ਬਣਾ ਲਿਆ ਮੈਂ
ਅੱਛਾ
ਦਾ ਚੂਰਾ ਬਣਾ ਕੇ ਤੇ ਮੈਦੇ ਦੇ ਘੋਲੀ ਚ ਬ੍ਰੈਡ ਨੂੰ ਸੇੜ ਕੇ, ਫੇਰ ਚੂੂਰਾਂ ਲਪੇਟ ਕੇ ਨਾ, ਉਹਨੂੰ ਫਰਾਈ ਕੀਤਾ ਸੀ। ਤਵੇ ਤੇ।
ਤਵੇ ਤੇ
ਹਾਂ ਉਹੀ ਮੈਂ ਰੈਸਪੀ ਫੋਨ ਤੇ ਹੀ ਧੱਕੀ ਸੀ ਮੈਂ ਫਿਰ ਬ ਆਈਓ ਹਾਂ ਸਵਾਦ ਬਣਦੀ। ਹਾਂ ਹਾਂ
ਸਾਨੂੰ ਵੀ, ਆਉਣਾ ਪਊਗਾ ਤੁਹਾਡੇ ਕੋਲ-
ਹਾਂ, ਨਹੀਂ- ਨਹੀਂ, ਮੈਂ ਤੁਹਾਨੂੰ ਸਿਖਾ ਦਾਂਗੀ ਫੋਨ ਤੇ
ਮੈ ਫੋਨ ਤੇ ਇਹ ਗੱਲ ਗਲਤ ਵੀ, ਫੋਨ ਤੇ ਸਿਖਾਂ ਦਾਗੀਂ, ਖਾਣੀ ਹੋ ਤੁਹਾਡੇ ਹੱਥ ਦੀ ਪਹਿਲਾਂ ਪਹਿਲਾਂ ਖਾਵਾਂਗੇ, ਸਵਾਦ ਲੱਗੀ -ਤਾਂ ਹੀ ਦੇਖਾਗੀ
ਤੇ ਫਿਰ ਤੇ ਆ ਜਓਣਾ ਇੱਥੇ
ਹ--ਬਸ ਮੈਂ ਪਤਾ, ਮੈਂ ਨੈਨਸੀ ਨੂੰ ਕਹਿੰ ਤੂੰ ਬਣਾਇਆ ਕਰ, ਨੈਨਸੀ ਸਾਡੀ ਆਾਲਸੀ ਏ ਹਾਂ ਫੇਰ ਉਹਦੇ ਬੱਚੇ ਕਹਿੰਦੇ ਨਾਨੀ ਅਸੀਂ ਤੁਹਾਡੇ ਘਰ ਆ ਕੇ ਖਾਂਦੇ ਹਾਂ। ਮੈਂ ਉਹਨਾ ਨੂੰ ਉਸ ਦਿਨ ਪਕੋ ਮੂੰਗੀ ਦਾਲ ਦੇ ਪ ਪੌੜੇ ਮੰਗੋੜੀਆਂ ਬਣਾ ਕੇ ਖਵਾਈਆਂ, ਕਿ ਸਾਡੀ ਮੰਮੀ ਦਾ ਕੱਖ ਨਹੀਂ ਬਣਾਂਦੀ, ਨਾਨੀ, ਤਾਂ ਸਾਡੇ ਅੰਸ਼ ਨੂੰ ਸ਼ੌਕ ਚੀਜ਼ਾਂ ਖਾਣ ਦਾ
ਹਾਂ, ਬੱਚੇ ਨੂੰ ਹੁੰਦਾ ਆਂਟੀ ਬੱਚਨ ਕੀ ਵੱਡਿਆਂ ਨੂੰ ਵੀ ਹੈ। ਸਾਨੂੰ ਵੀ ਬਹੁਤ ਸ਼ੌਕ ਹੈ, ਪਰ ਬਸ ਉਹ
ਉਹਨੂੰ ਪਤਾ ਮੰਮੀ ਬਣਾ ਦੀ ਨੀ ਨਾਨੀ ਕਦੀ ਕਹੈਗਾ ਛੋਲੇ ਭਠੂਰੇ ਬਣਾ ਲੋ, ਕਦੀ ਕੁੱਝ ਨੇਨਸੀ ਆਲਸ ਕਰਦੀ ਇਹ ਚੀਜ਼ਾਂ ਤੇ
ਹਾਂ, ਮੈਂ ਤਾਂ ਆਪ ਅੰਟੀ ਰਸੋਈ ਚ ਬੜ ਕੇ ਕੱਟ ਹੀ ਕੁਛ ਹਾ
ਨਹੀਂ ਨਹੀਂ ਮੈਂ ਤੇ ਬਣਾ ਦਿੰਦੀ ਆ,
ਇਹ ਵੀ ਬਣਾਉਨੀ ਰੀਜ਼ ਨਾਲ ਆ ਚੀਜ਼ ਜੇ ਬਣਾਉਣੀ ਹ ਚੀਜ਼ ਵੀ ਕੋਈ ਸਬਜ਼ੀ ਚਲੋ ਸਬਜ਼ੀ ਬਣਾਨਦੇ ਆਪਾਂ ਸਬਜ਼ੀ ਰੀਝ ਨਾਲ, ਬਣਾਦੀ ਹਾਂ ਸਵਾਦ ਬਣਾਉਦੀ ਹਾਂ, ਪਰ ਗੱਲ ਇਹ ਕਿ ਵੀ ਆਹ ਨੀ ਹੁੰਦਾ ਵਿਆਹ ਪਟਰਮ ਬਟਰਮ ਬਣਾ ਲਓ ਉਹ ਚੀਜ਼ਾਂ ਵੀ ਨੀ ਆਉਂਦੀਆ ਮੈਨੂ
ਨਹੀਂ ਮੈਨੂੰ ਤਾਂ ਸ਼ੌਕ ਮੈਂ ਮੋਬਾਇਲ ਹੀ ਵੇਖਣੀ ਹਾਂ ਮੈਂ ਥੋੜ੍ਹਾ ਬਹੁਤ, ਯਾਦ ਰੱਖਣੀ ਆ।
ਅੱਛਾ।
ਹਾਂ ਮਗਰ ਇਹ ਬ੍ਰੈਡ ਬਹੁਤ ਸਵਾਦ ਬਣਦੇ ਨੇ ਚਾਹੇ ਹੁਣ ਤੁਸੀਂ ਖੁੱਲੇ ਘਿਓ ਚੀ ਫਰਾਈ ਕਰ ਲੋ ਤੇ ਜਾਂ ਤਵੇ ਤੇ ਫਰਾਈ ਕਰ ਲੋ ਹਾਂ, ਸਵਾਦ ਬਣਦੇ ਨੇ ਹਾਂ ਜਿਸਦਾਂ ਸੈਂਡਵਿਚ ਆਖਣ ਨਾ ਹ ਹਮ ਸਵਾਦ ਬਣਦੇ ਨੇ ਹਮ
ਅੱਛਾ
ਹਮ ਫੇਰ ਇਹ ਚੀਜ਼ਾਂ ਬਸ ਇਹ ਨੈਨਸੀ ਸਾਡੀ ਨੀ ਬਣਾਉਂਦੀ, ਨੈਨਸੀ ਕਹਿੰਦੀ ਮੇਰੇ ਕੋਲ ਰੱਫੜ ਨੀ ਹੁੰਦਾ ਖਾਓ ਰੋਟੀਆਂ ਤੇ ਸੋ ਜਾਓ
ਆਹ ਸਹੀ ਗੱਲ ਆਂਟੀ ਆਪਾਂ ਦਾ ਆਪ ਹੀ ਹੈਗਾ। ਮੈਨੂੰ ਹੀ ਹੁੰਦਾ ਹੈਗਾ ਆਪਣੇ ਕੋਲ।
ਨਹੀਂ ਅਸੀਂ ਹੁਣ ਸਾਰੀਆਂ ਇਕੱਠੀਆਂ ਬਾਹਰ ਬਹਿ ਜਾਈਏ ਤੇ ਦੱਸਦੇ ਹਾਂ ਇੱਕ ਦੂਜੇ ਨੇ ਕੀ ਬਣਾਇਆ ਕਿ ਨਹੀਂ ਬਣਾਇਆ। ਅੱਜੇ ਉਹੀ ਉਹ ਬੈਠੇ ਹੋਈ ਹੈ ਸਨ ਫੇਰ ਦੋ ਜਣੀਆਂ ਹੋਰ ਆ ਗਈਆਂ ਮੈਂ ਕਿਹਾ ਬਨਿਆ ਤੇ ਗੱਲ ਨੀ ਹੋ ਪਾਣੀ ਉਹ ਹੁਣ ਉ ਉੱਠ ਕੇ ਗਈਆਂ ਨੇ ਹੁਣ ਤੇ ਹਾਂ ਮੰ ਮੈਂ ਕਿਹਾ ਹੁਣ ਤੁਸੀਂ ਵੀ ਜਾਓ ਘਰ ਮੈਂ ਵੀ ਮੈਂ ਹੁਣ ਸਬਜ਼ੀ ਬਣਾ ਕੇ ਸਬਜ਼ੀ ਮੇਰੀ ਵਿੱਚ ਹੀ ਰਹਿ ਗਈ।
ਕੀ ਬਣਾਇਆ?
ਮੈਂ ਤੋਰੀਆਂ ਬਣਾਈਆਂ ਮੈਂ ਵੀ ਇਹਦਾ ਭਿੰਡੀਆਂ ਸਵੇਰੇ ਬਣਾਈ ਮੈਨੂੰ ਭਿੰਡੀ ਨੀ ਸਵਾਦ ਲੱਗਦੀ।
ਅੱਛਾ।
ਹਾਂ ਤੇ ਮੈਂ ਮੈਂ ਕਿਹਾ ਇਹ ਤੇ ਭਿੰਡੀ ਖਾਏਗੀ ਮੈਂ ਆਪਨੇ ਵਾਸਤੇ ਤੋਂਰੀਆਂ ਬਣਾਈਆਂ ਨੇ। ਭਿੰਡੀ ਨਾ ਮੈਂ ਪਿਆਜ ਨੀ ਪਾਉਦੀ ਭਿੰਡੀ ਵਿੱਚ। ਨਾ, ਨਾ, ਨਾ ਚਾ, ਚਾ ਪਿਆਜ ਵਗੈਰਾ ਸੂਟ, ਭਿੰਡੀ ਨੂੰ ਤੇਲ ਗਰਮ ਕਰਕੇ ਨਾ
ਹਾਂ।
ਹਲਕਾ ਜਿਹਾ ਨਮਕ ਪਾ ਦੋ ਤੇਲ ਦੇ ਵਿੱਚ, ਉਹਨੂੰ ਭਿੰਡੀਆਂ ਨੂੰ ਪਾਦੋ ਉਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੋ ਅਸੀਂ ਜਿਆਦਾ ਤੇਲ ਨੀ ਪਾਉਣਾ ਜਿੰਨੇ ਤੇਲ ਚ ਬਣਾਉਣੀ ਏ।
ਅੱਛਾ ਓਨਾ ਕ
ਹ ਉਹਨਾਂ ਕਰਕੇ ਸਿਮ ਤੇ ਕੱਜ ਦੋ ਉਹਨੂੰ ਤੁਸੀਂ ਉਹ ਚੰਗੀ ਤਰ੍ਹਾਂ ਫਰਾਈ ਹੋ ਜਾਂਦੀਆਂ ਨੇ ਫੇਰ ਉਤੋਂ ਤੁਸੀਂ ਸਾਰੇ ਮਸਾਲੇ ਪਾ ਦੋ ਤੇ ਹਲਕਾ ਕਜ ਇਦਾਂ ਨਿੰਬੂ ਨਿਚੋੜ ਦੋ ਨਾਲ ਮੈਗੀ ਮਸਾਲਾ ਪਾ ਦੋ ਫੇਰ ਸਵਾਦ ਦੇਖੋ ਤੁਸੀਂ।
ਆਂਟੀ ਫੇਰ ਵੀ ਪਿਆਸ ਪਿਆਜ ਹੀ ਆ ਨਾ।
ਨਾ ਨਾ ਮੈਨੂੰ ਪਿਆਜ ਵਾਲੀ ਭਿੰਡੀ ਸ ਮੈਂ ਖਾਧਾ ਫੁਲਕਾ ਸਵੇਰੇ ਭਿੰਡੀ ਨਾਲ ਮੈਨੂੰ ਇਸ ਤਰ੍ਹਾਂ ਦੀ ਭਿੰਡੀ ਸਵਾਦ ਲੱਗਦੀ ਹੈ। ਮੈਂ ਨਾ ਪਿਆਜ ਕਿ ਸਬਜ਼ੀ ਚ ਬੋਹਤ ਘੱਟ ਪਾਨੀ ਆ, ਹਾਂ ਜਿਸ ਤਰ੍ਹਾਂ ਫਲੀਆਂ ਆਲੂ ਬਨਾਏ ਉਹ ਵੀ ਸੁੱਕੇ ਮਸਾਲੇ ਵਿੱਚ ਤੇ ਬਾ ਕੀ ਜਿਸ ਤਰਾਂ ਨਹੀਂ, ਮੇਰਾ ਕਿਲੋ ਪਿਆ ਚ ਅੱਠ, ਅੱਠ-ਨੋ ਦਿਨ ਨਿਕਲ ਜਾਂਦਾ ਐ। ਮੈਂ ਨੀ, ਮੈਂ ਨੀ ਪਾਂਦੀ ਪਿਆਜ ਬਹੋਤ, ਨੈਂਸੀ ਕਹਿੰਦੀ ਤੁਸੀਂ ਪਿਆਜ ਪਾਂਦੇ ਨੀ ਮੈਂ ਮੈਂ ਪਿਆਜ ਘੱਟ ਪਾਨੀ ਆਂ, ਲਸਨ ਅਦਰਕ ਤੇ ਪਾਈਦਾ ਪਾਈ ਦਾ ਵੇ, ਪਿਆਜ ਬੋਤ ਘੱਟ ਪਾਨੀ ਆ ਮੈਂ।
ਨਾ ਮੈਂ ਤਾਂ ਪਿਆਜ ਮੈਂ ਪਤਾ ਕਿਵੇਂ ਬਨਾਨੀ ਆਂਟੀ? ਮੈਂ ਤਾਂ ਇਹਨੂੰ ਨਾ ਮਤਲਬ ਦੋ ਟੁਕੜੇ ਕਰ ਲੈਨੀ ਆਂ ਭਿੰਡੀ ਦੇ।
ਅੱਛਾ।
ਉਵੇਂ ਨੀ ਮਤਲਬ ਅ ਚੀਰਾ ਪਾ ਦਿੰਨੀ ਆਂ।
ਹਾਂ ਚੀਰਾ ਭਰ ਕੇ ਬਣਾਉਂਦੇ ਹੋਣੇ ਨਾ ਤੁਸੀਂ।
ਭਰ ਕੇ ਨੀ ਆਂਟੀ, ਬਸ ਲੰਬੀਆਂ ਚੀਰੀਆਂ ਦੋ ਫਾੜੀਆਂ ਦੋ ਫਾੜ ਭਰ ਕਰ ਲੈਂਨੀ ਆਂ ਭਿੰਡੀ ਦੇ। ਤੇ ਜੇ ਜ਼ਿਆਦਾ ਲੰਬੀ ਭਿੰਡੀ ਹੋਵੇ ਤਾਂ ਉਹਦੇ ਵਿੱਚੋਂ ਮਤਲਬ ਬਸ ਵਿੱਚੋਂ ਅੱਧ ਵਿੱਚ ਤੋੜ, ਕੱਟ ਲੈਂਨੀ ਆਂ। ਬਸ ਲੰਬੀਆਂ ਕੱਟ ਕੇ ਪਹਿਲਾਂ ਫੇਰ ਮੈਂ ਘਿਓ ਚੰਗੀ, ਅੱਛੀ ਤਰ੍ਹਾਂ ਤੇਲ ਬਸ ਓਸ ਨਾਲ ਗਰਮ ਕਰਕੇ ਉਹਦੇ ਵਿੱਚ ਪਹਿਲਾਂ ਭਿੰਡੀਆਂ ਪਾ ਦੇਨੀ ਆਂ। ਭਿੰਡੀ ਮਾੜੀਆਂ ਜੀ ਇੱਕ ਮਿੰਟ ਇੱਕ ਮਿੰਟ ਬਾਦ ਨਾਲੇ ਨਾਲ ਪਿਆਜ ਪਾ ਦੇਨੀ ਆਂ ਮੋਟਾ-ਮੋਟਾ ਕੱਟ ਕੇ ਲੰਬਾ। ਤੇ ਉਹ ਫਿਰ ਨਾਲ ਹੀ ਭਿੰਡੀਆਂ ਫਰਾਈ ਹੋਈ ਜਾਂਦੀਆਂ, ਨਾਲ ਹੀ ਪਿਆਜ ਫਰਾਈ ਹੋ ਜਾਂਦਾ ਉਹਦੇ ਵਿੱਚ।
ਫੇਰ ਮਸਾਲੇ ਪਾ ਦਿੱਤੇ।
ਫੇਰ ਮੈਂ ਹਾਂ ਲੂਣ ਮਿਰਚ, ਹਲਦੀ ਅ ਅਮਚੂਰ ਸੁੱਕਾ ਧਨੀਆ ਇਹ ਪੰਜ ਚੀਜ਼ਾਂ ਪਾਨੀ ਆ।
ਹੂੰ, ਅੱਛਾ ਮੈਨੂੰ ਨਾ ਮਸਾਲਿਆਂ ਦਾ ਬੋਤ ਸ਼ੌਂਕ ਏ, ਮੈਂ ਤੁਹਾਨੂੰ ਦੱਸਾਂ ਮੈਂ ਘਰ ਸਾਰੇ ਮਸਾਲੇ ਧਰੇ ਨੇ ਜਿਸ ਤਾ ਵੀ ਮੱਖਣੀ ਵਾਲੀ ਦਾਲ ਦਾ ਮਸਾਲਾ ਰਾਜਮਾਂ ਦੇ ਮਸਾਲੇ, ਛੋਲਿਆਂ ਦੇ ਮਸਾਲੇ ਹਾਂ-ਹਾਂ, ਸਬਜ਼ੀ ਮਸਾਲਾ, ਹਰ ਤਰ੍ਹਾਂ ਦੇ ਮਸਾਲੇ ਰੱਖੇ ਹੋਏ ਨੇ।
ਅੱਛਾ, ਅੱਛਾ-ਅੱਛਾ, ਸਮਝ ਗਈ, ਸਮਝ ਗਈ ਤੁਸੀਂ ਉਹ ਓ ਪੈਕਿੰਗ ਜਿਹੜੀਆਂ ਆਂਦੀਆਂ ਨੇ ਉਹ ਰੱਖੀ ਹੋਈਆਂ ਸਾਰੀਆਂ। ਅੱਛਾ।
ਹਾਂ-ਹਾਂ ਮੈਂ ਤੇ ਰੱਖਨੀ ਆ ਔਰਗੈਨਿਕ ਹੋ ਗੀ। ਜਿਸ ਤਰ੍ਹਾਂ ਚਿੱਲੀ ਪਲੇਸ ਹੋ ਗਏ ਦਾ ਪੈਕਟ ਲੈ ਆਨੀ ਆ, ਰੱਖ ਦੇ ਨੀ ਆਂ ਫਰਿਜ ਚ ਚੱਲ ਕੋਈ ਚੀਜ਼ ਕਦੀ ਨੈਨਸੀ ਪਾਸਤਾ-ਵਾਸਤਾ ਕਿੰਨੀ ਕਹਿੰਦੀ ਬਣਾ ਦੋ। ਫੇਰ ਮੈਂ ਉਂਝ ਕਰਨੀਆਂ ਐ ਚੀਜ਼ਾਂ ਜਿਸ ਤਰਾਂ ਹਰੀ ਚਟਨੀ ਨੀ ਚਿੱਲੀ ਪਲੇਸ ਵਾਲੀ, ਦੂਜੀ ਲਾਲ ਚਟਨੀ ਇਹ ਸਾਰੇ ਮੇਰੇ ਕੋਲ, ਸਾਰੀਆਂ ਟਿਊਪਾਂ ਪਈਆਂ ਹੋਈਆਂ ਨੇ। ਮੀਨ ਕਹਿੰਦੇ ਮੰਮੀ ਤੁਸੀ ਤੇ ਫਰਿਜ ਭਰਿਆ ਪਿਆ ਐ। ਹੈਂ।
ਮੈਂ ਵੀ ਲਿਆਉਂਗੀ ਛੋਲੇ ਮਸਾਲਾ ਅਲੱਗ।
ਨਹੀਂ ਚਨਾ ਮਸਾਲੇ ਨਾਲ, ਮਸਾਲੇ ਨਾਲ ਬਹੁਤ ਸਵਾਦ ਛੋਲੇ ਬਣ
ਹਾਂ ਨਾਂ ਮੈਂ ਲੈ ਕੇ ਆਉਗੀ ਆਂਟੀ।
ਹਾਂ ਤੁਸੀਂ ਚਿੱਟੇ ਛੋਲੇ ਜੈਸੇ ਜਿਸ ਤਰਾਂ ਅਸੀਂ ਉਬਾਲਨੇ ਪਰਨੇ ਆ ਨਾ ਭੀਗੇ ਹੋਏ ਰਾਤ ਦੇ। ਤੇ ਉਹਦੇ ਚ ਤੁਸੀਂ ਸ ਭਿਗੋਏ ਹੋਏ ਛੋਲੇ ਵਾਈਟ
ਹਾਂ।
ਉਹਦੇ ਚ ਤੁਸੀਂ ਸਾਰਾ ਸਮਾਨ ਪਾ ਦੋ ਜਿਸ ਤਰ੍ਹਾਂ ਇੱਕ ਮੋਟੀ ਲਾ ਚੀ, ਲੋਂਂਗ, ਦਾਲਚੀਨੀ, ਤੇਜ-ਪੱਤਾ ਸਾਰਾ ਉਬਲਦੇ ਵਿੱਚ ਥੋੜ੍ਹੀ ਜੀ ਚਾਹ ਪੱਤੀ ਦਾ ਪਾਣੀ ਕਾਢ ਕੇ ਵਿੱਚੇ ਈ ਪਾ ਦੋ।
ਅੱਛਾ।
ਹਾਂਜੀ-ਹਾਂਜੀ, ਉਹ ਤਾਂ ਫੇਰ, ਤੁਸੀਂ ਫੇਰ ਜਿਸ ਵੇਲੇ ਉਬਲ ਜਾਣ ਤੇ ਤੁਸੀਂ ਉਹ ਲੌਂਗ, ਦਾਲਚੀਨੀ, ਲਾ ਚੀ ਸਾਰੇ ਕੱਟ ਦੋਵੇ ਤੇਜ-ਪੱਤਾ, ਸਾਰਾ ਕੁੱਝ ਕੱਟ ਦੋ ਓਦੇ ਵਿੱਚੋਂ ਦੀ ਕਿਉਂਕਿ ਉਹਦਾ ਅਸਰ ਦੇ ਵਿੱਚ ਵਿੱਚ ਉਬਾਲਦੀਆਂ ਹੋ ਜਾਂਦਾ ਐ।
ਅੱਛਾ।
ਹਾਂ ਉਹ ਕੱਢ ਦੋ ਫੇਰ ਤੁਸੀਂ ਤੜਕਾ ਲਾਓ, ਤੁਸੀਂ ਫੇਰ ਵੇਖੋ ਛੋਲਿਆਂ ਦਾ ਸਵਾਦ।
ਜੇ ਨਾ ਪਾਓ ਆਂਟੀ ਆਹ ਇਲਾਚੀ ਲੂਚੀਆਂ ਜਹੀਆਂ।
ਨਹੀਂ ਲਾਚੀ ਲੂਚੀ ਨਾਲ ਤੇ ਮੈਂ ਤੇ ਇੰਜ ਹੀ ਬਣਾਣੀ ਆ ਛੋਲੇ, ਮੈਨੂੰ ਤੇ ਸਵਾਦ ਲੱਗਦੇ ਨੇ ਇਸ ਤਰ। ਜਾਂ ਮੈਂ ਫੇਰ ਐਜ ਕਹਨੀ ਸਾਰੇ ਮਸਾਲੇ ਵਿਚ ਪਿਆਜ, ਟਮਾਟਰ, ਹਲਦੀ, ਲੂਣ, ਮਿਰਚ, ਅਦਰਕ ਲਸਣ ਸਭ ਕੁੱਝ ਪਾ ਦਿੰਦੀ ਆ, ਨਾਲ ਹੀ ਉਬਲਦਿਆਂ ਵੇਲੇ ਫਿਰ ਜਿਸ ਉਬਲ ਜਾਣ ਚੰਗੀ ਤਰ੍ਹਾਂ ਰਲ ਜਾਂਣਦੇ ਨੇ ਨਾ ਫੇਰ ਉਹਦੇ ਚ ਦੇਗੀ ਮਰਚ ਤੇ ਘਿਓ ਕੜਛੀ ਕ ਲੈ ਕੇ ਨਾ ਦੇਗੀ ਮਿਰਚ ਦੇ ਨਾਲ ਜੀਰਾ। ਤੇ ਨਾਲ ਇਹ ਐ ਹੋ ਗਈ ਹਿੰਗ, ਇਹਦਾ ਤੜਕਾ ਲਾ ਦੋ ਫੇਰ ਚੰਗੀ ਤਰ ਕੜਛੀ ਨਾਲ ਫੇ ਕੇ ਤੁਸੀਂ ਜਿਸਾ ਛੋਲੇ ਬਣਦੇ ਨੇ ਨਾ, ਇਹ ਇਸਰ੍ਹਾਂ ਬਣਦੇ ਨੇ ਇਸਰਾਂ ਵੀ ਬਣਾ ਲੈਂਨੇ। ਕਿਸੇ ਵੇਲੇ ਮੈਂ, ਹੂੰ ਉਹ ਵੀ ਸਵਾਦ ਬਣ ਉਹ ਚਾਹੇ ਤੁਸੀਂ ਕੁਲਸ-ਕੁਲਸ ਤਾਂ ਕੁਲਚਿਆਂ ਨਾਲ ਜਿਹਦੇ ਨਾਲ ਮਰਜੀ ਖਾ ਲੋ।
ਸਹੀ ਗੱਲ ਐ, ਹੋਰ ਸੁਣਾਓ?
ਹੁੰਦਾ ਤਾਂ ਸਾਨੂੰ ਸ਼ੌਕ ਹੁੰਦਾ ਸੀ ਬਹੁਤ, ਖਾਣ ਪੀਣ ਦਾ ਬਹੁਤ ਸ਼ੌਕ ਹੁੰਦਾ ਸੀ ਉਹ ਕਹਿੰਦੇ ਸੀ, ਬਣਾ ਦਹੀਂ ਪੱਲੇ ਬਣਾ ਇਹ ਬਣਾ, ਉਹ ਬਣ ਤੇ ਬਸ ਮੈਂ ਬਣਾਦੀ ਰਹਿੰਦੀ ਸਾਂ ਵਿੱਚ ਕਾਫੀ ਫਿਰ, ਕਾਫੀ ਦੇ ਵਿੱਚ ਛੱਡ ਵੀ ਦਿੱਤੇ।
ਅੱਛਾ।
ਹਾਂ ਫੇਰ ਹੁਣ ਮੈਂ ਹੁਣ ਮੇਰੀ ਕਿੰਨੀ ਨੂੰ ਸ਼ੌਂਕ ਆ।
ਹੁੰਦਾ ਹੀ ਆਂਟੀ ਬੱਚੇ ਨੇ ਇਹਨੇ ਵਿਚਾਰੇ ਨੇ ਕੀਨੂੰ ਕਹਿਣਾ।
ਮੈਂ ਜ਼ਿਆਦਾਤਰ। ਹੁੰ, ਹਾਂ ਤੇ ਨੈਂਸੀ ਕਹਿੰਦੇ ਤੁਸੀਂ ਨਾ ਖਾਊ ਬਣਾ ਛੜੇ ਨੇ ਮੈਂ ਕਿਹਾ ਮੈਂ ਕਿਹਾ ਕੋਈ ਨੀ।
ਖਾਓ ਨਾ ਨਾਲ-ਨਾਲ ਸਖਾਈ ਜਾਓ।
ਚੱਲ ਹੁਣ ਕਰ ਦੇਂਦੀ ਆ ਮੈ। ਤਿੰਨ-ਚਾਰ-ਪੰਜ ਭਾਵੇਂ ਭਾਂਡੇ ਵੀ ਮਾਂਜ ਦਿੰਦੀ ਏ ਚੱਲ, ਕੱਪੜੇ ਧੋ ਨਹੀਂ ਮੇਰਾ ਆਸਤੇ ਬੜਾ ਸਫਾਈਆਂ ਵਾਲੀ ਸਫਾਈਆਂ ਕਰ ਜਾਂਦੀ, ਇੱਕ ਰੋਟੀ-ਰੋਟੀ ਦਾ ਹੁੰਦਾ ਬਸ।
ਹਾਂ, ਰੋਟੀ-ਰੁਟੀ ਦਾ ਹੁੰਦਾ, ਇਹ ਤੇ ਗੱਲ ਸਹੀ ਏ।
ਕੱਪੜੇ ਮੈਂ ਬਸ ਹਾਲੀ ਲੇਟੀ ਹੁੰਦੀ ਆ ਜਾ ਕੇ ਮਸ਼ੀਨ ਲਾ ਲੈਂਦੀ ਆ ਉੱਥੇ ਹੁੰ ਹਾਂ ਹੁੰ ਚੱਲ ਇੰਨਾ ਹੀ ਬੜਾ ਇੰਨਾ ਹੀ ਕੰਮ ਹੋ ਜਾਏਗਾ।
ਹਾਂਜੀ ਹਾਂਜੀ ਸਹੀ ਗੱਲ ਹੈ ਜਿੰਨਾ ਕੋਈ ਬੱਚਾ ਕਰ ਸਕੇ ਉਹਨਾ ਵਧੀ
ਹਾਂ ਹ ਜੀ ਹਾਂਜੀ ਬਸ ਵਧੀਆ ਵਧੀਆ।
ਮੈਨੂੰ ਲਗਦਾ ਕੋਈ ਆਯਾ ਹੈਗਾ ਉਹ ਸਾਡਾ ਨਾ ਡੋਗੀ ਭੋਂਕ ਰਿਆ ਹੈਗਾ। ਉਹ ਸਾਡਾ ਡੋਗੀ ਭੋਂਕੀ ਜਾਂਦਾ ਮੈਨੂੰ ਲਗਦਾ ਕੋਈ ਬਾਹਰ ਹੈਗਾ।
ਅੱਛਾ-ਅੱਛਾ। ਚਲੋ ਦੇਖ ਲੋੋ। ਠੀਕ ਐ, ਠੀਕ ਐ, ਠੀਕ। ਠੀਕ ਐ ਜੀ।
ਠੀਕ ਐ ਆਂਟੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।